ਹੈਲੋ, ਸਤਿ ਸ਼੍ਰੀ ਅਕਾਲ ਜੀ।
ਜੀ,
ਹੋਰ ਕਿਵੇਂ ਔ ਠੀਕ ਹੋ ਹਾ ਜੀ।
ਠੀਕ ਹੋ ਜੀ ਠੀਕ ਹਾਂ ਜੀ, ਵਧੀਆ ਤੁਸੀਂ ਦੱਸੋ।
ਵਧੀਆ ਠੀਕ ਠਾਕ ਜੀ ਹੋਰ ਬੱਚੇ ਠੀਕ ਆ ਜੀ,
ਹਾਂਜੀ, ਠੀਕ ਠਾਕ ਆਪਣੇ,
ਹਾਂਜੀ ਠੀਕ, ਠਾਕ ਜੀ,
ਕੀ ਬਣਾਇਆ ਜੀ ਅੱਜ
ਅਸੀਂ ਵੀ ਸਬਜ਼ੀ ਬਣਾਈ ਹੈ ਜੀ ਕੱਦੂ ਦੀ
ਅੱਛਾ ਜੀ,
ਹਾਂਜੀ,
ਘਰ ਦੇ ਲਗਦੇ ਨੇ ਜੀ
ਹਾਂਜੀ,
ਫੇਰ ਤੁਸੀਂ ਉੱਥੇ ਸਪਰੇ, ਪ੍ਰੂਵ ਵੀ ਕਰਦੇ ਹੋ ਜਏ ਇਹਨਾਂ,
ਹਜੀ ਬਨਾਰੇ ਸਪਰੇ ਤੋਂ ਕਰਦੇ ਆ ਜੀ।
ਅੱਛਾ ਜੀ ਅੱਛਾ ਫੇਰ ਵਧੀਆ ਉੱਤਰਦੇ ਨੇ,
ਹਾਂਜੀ ਐ ਵਧੀਆ ਫੁੱਲ ਉੱਤਰਦੇ ਆ ਜੀ।
ਤੇ ਕੱਲੇ ਕੱਦੂ ਇਹ ਨੇੇ ਲਾਏ ਹੋਏ ਕੋ ਹੋਰ ਸੀ ਸਬਜ਼ੀ ਜਹੀ ਲਾਈ ਹੋਈ।
ਹੋਰ ਵੀ ਹੈਗੇ ਆ ਜੀ ਸਬਜੀ,
ਹੋਰ ਕੀ ਕੀ ਸਬਜ਼ੀ ਲਾਈ ਆ ਜੀ,
ਕੱਦੂ ਚੌਲੇ ਭਰੀਡੀ ਤੋਰੀ ਜੀ,
ਅੱਛਾ ਜੀ ਤਾਂ ਵਾਧੂ ਦਾਲਾਂ ਨੇ ਜੀ ਆਪਣੇ,
ਹਾਂਜੀ ਵਦੂ ਨੇ ਜੀ,
ਫੇਰ ਘਰੀ ਸਰੀ ਜਾਂਦਾ ਜੇ ਵੇਚ ਵੂਚ ਦਿੰਦੇ ਹੋ।
ਨਾ ਵੇਚ ਕੇ ਆਣੇ ਉਹਨੇ ਵੀ,
ਅੱਛਾ ਜੀ,
ਹਾਂਜੀ,
ਸ਼ਹਿਰ ਚ ਵੇਚ ਕੇ ਆਉਨੇ ਪਿੰਡ ਚ ਜੀ,
ਸਹਿਰ ਚ ਲੋਗੋਆਲ ਜੀ,
ਅੱਛਾ ਜੀ ਚਲੋ ਵਧੀਆ ਗੱਲ ਆ ਜੀ ਕੰਮ ਲੱਗ ਰਹੇ ਹੋ।
ਹਾਂਜੀ ਹਾਂਜੀ,
ਤੋੜਨ ਵਾਸਤੇ ਕੋਈ ਰੱਖਿਆ ਹੋਇਆ ਜੀ।
ਨਾ ਜੀ ਆਪੇ ਤੋੜਦੇ ਜੀ,
ਅੱਛਾ ਚਲੋ ਵਧੀਆ ਗੱਲ ਹੈ, ਜੀ ਟਾਈਮ ਪਾਸ ਹੋ ਜਾਂਦਾ।
ਹਾਂਜੀ, ਤੁਸੀਂ ਕੀ ਕਰਦੇ ਹੁਨੇ ਔ ਜੀ,
ਅਸੀਂ ਵਿਹਲੇ ਜੀ,
ਅੱਛਾ, ਹ ਜੀ ਝੋਨਾ-ਝੋਨਾ ਲਾਇਆ ਜੀ,
ਹਾਂ ਝੋਨਾ ਲੱਗ ਰਹੇ ਨੇ ਜੀ ਲਾਉਣ ਬੱਚੇ,
ਅੱਛਾ ਜੀ ਹੋਰ ਬ ਲਗਾਉਨੇ ਔ ਜੀ ਜਾ ਪਿੰਡ ਵਾਲੀਆਂ ਤੋਂ,
ਅੱਸੀ ਬਈਆਂ ਤੋਂ ਹੀ,
ਅੱਛਾ ਜੀ,
ਹਾਂ ਪਿੰਡ ਵਾਲੇ ਤਾਂ ਥੋੜਾ ਜਿ ਲਾਉਂਦੇ ਨਹੀਂ ਜੀ ਛੇਤੀ,
ਹਾਂ ਥੋੜੇ ਜਿ ਹੌਲੀ ਹੀ ਲਾਦੇ ਆ ਜੀ ਉਹ ਵੈਸੇ ਐਂ ਕਹਿੰਦੇ ਹੁੰਦੇ ਆ ਕਹਿੰਦੇ ਲਾਉਂਦੇ ਹੌਲੀ ਆ ਲਾਉਦੇ ਥੋੜੀ ਜਿਹੀ ਵਧੀਆ ਹੁੰਦੇ ਆ ਵੀ,
ਸੰਘਣੀ ਲਾਉਂਦੇ ਆ ਜੀ ਸਾਡੇ ਕਣੀ ਤਾਂ ਐਵੇਂ ਕਹਿੰਦੇ ਨੇ,
ਹਾਂਜੀ,
ਵੀ ਸੰਘਣੀ ਦੇ ਵਿੱਚ ਵੇਦ ਜਿਆਦਾ ਪੈਂਦਾ ਹੈ।
ਹਾਂਜੀ ਹਾਂਜੀ,
ਵੀ ਜਿਹੜੇ ਵੀ ਆਪਣੇ ਭਹੀਏ ਬਈਏ ਲਾਉਂਦੇ ਨੇ,
ਹਾਂਜੀ-ਹਾਂਜੀ,
ਝੋਨਾ ਕਹਿੰਦੇ ਵਧੀਆ ਲਾਉਂਦੇ ਨੇ, ਵੀ ਇਹਦੇ ਵਿੱਚ ਹਵਾ ਪੈਂਦੀ ਰਹਿੰਦੀ ਹੈ ਬ ਬੇਦ ਘੱਟ ਪੈਂਦਾ ਹੈ।
ਹਾਂਜੀ-ਹਾਂਜੀ,
ਸਾਡੇ ਕਣੀ ਤਾਂ ਜੀ, ਇੱਧਰ ਬਈਆਂ ਤੋਂ ਹੀ ਲਵਾ ਕੇ ਰਾਜੀ ਨੇ ਜ਼ਿਆਦਾ,
ਹਾਂ ਸਾਡੇ ਕਣੇ ਵੀ ਹੁਣ ਤਾਂ ਬਈਆਂ ਤਾਂ, ਉਂਦੇ ਆ ਜੀ,
ਅੱਛਾ ਜੀ ਫੇਰ ਤੋਡੀ ਕਣੀ ਬਈਆਂ ਨੂੰ, ਖਾਣਾ ਆਪ ਦਿੰਨੇ ਹੋ ਜੀ ਤੁਸੀਂ
ਨਾ ਪਹਿਲਾਂ ਤੋਂ ਅਸੀਂ ਆਪ ਦਿੰਦੇ ਹੁੰਦੇ ਸੀਗੇ ਤੇ ਹੁਣ ਤਾਂ ਤਿੰਨ ਚਾਰ ਸਾਲ ਹੋ ਗਏ ਜੀ ਆਪ ਹੀ ਬਣਾਉਂਦੇ। ਆ ਬਸ ਰਾਸਣ ਦੇ ਦਿੰਦੇ ਆ।
ਅੱਛਾ ਜੀ ਅੱਛਾ,
ਕਾਫ਼ੀ ਰਾਸ਼ਨ ਲੈ ਕੇ ਧਰਦਾ ਦੇ ਆ ਉਹਨਾਂ ਨੂੰ ਬਾਕੀ ਕਿੱਲਿਆਂ ਤੇ ਪੈਸੇ ਪਾ ਲਾਂਦੇ ਆ ਹਾਂ।
ਵਧੀਆ ਗੱਲ ਹੈ ਜੀ ਆਪਣਾ ਨਾਲੇ ਫੇਰ ਇੰਨੇ ਬੰਦਿਆਂ ਦਾ ਖਾਣਾ ਆਪ ਤ ਕਿੱਥੇ ਬਣਦਾ ਜੀ ਉਹ
ਹਾਂ ਔਖਾ ਹੋ ਜਾਦਾ ਵੈਸੇ ਚਲ,
ਹਾਂਜੀ ਫੇਰ ਉਹ ਆਪਦੇ ਪਸੰਦ ਦਾ ਖਾਂਦੇ ਨੇ ਜੀ ਉਹ ਇਨੇ ਖਾਂਦੇ ਵੀ ਨਹੀਂ ਹੈਗੇ।
ਅ ਆਪਣੇ ਹਾਂਜੀ-ਹਾਂਜੀ,
ਪਸੰਦ ਦਾ ਖਾਣਾ ਬਣਾ ਕੇ ਖਾਂਦੇ ਨੇ,
ਹਾਂਜੀ,
ਉਹ ਆਪਣੇ ਆਲਾ ਖਾਣਾ ਖਾਂਦੇ ਵੀ ਨੀ ਹੈਗੇ ਜੀ ਉਹਨਾਂ ਦਾ ਖਾਣਾ ਕੁਛ ਹੋਰ ਹੁੰਦਾ।
ਉਹ ਅਲੱਗ ਹੀ ਹੁੰਦੇ ਆ। ਚਲਨ।
ਚਲੋ ਕੋਈ ਗੱਲ ਨੀ ਜੀ ਵਧੀਆ ਗੱਲ ਹੈ ਚੋ ਵਧੀਆ ਹਾਂਜੀ ਹਾਂ ਉਹ ਵੀ। ਬਾਰੇ ਮਿਹਨਤ ਕਰਦੇ ਫਿਰ।
ਹਾਂ ਹਾਂਜੀ-ਹਾਂਜੀ ਬਸ। ਸਹੀ।
ਹਾਂਜੀ ਹਾਂ ਹੋਰ ਆਪਣਾ ਬੇਟਾ ਕੀ ਕੰਮ ਕਰਦਾ ਜੀ।
ਉਹ ਤਾਂ ਪੜ੍ਹਦਾ ਹੀ ਹਜੇ,
ਕਰਨਾ ਜੇ ਉਹ,
ਹੈ
ਅੱਗੇ ਕੀ ਕਰਨਾ ਜੀ ਉਹਨੇ?
ਹਜੇ ਤਾਂ ਦਸਵੀਂ ਵਿਚ ਐ ਜੀ, ਦੇਖੋ ਉਹਦੀ ਮਰਜ਼ੀ ਹੈ ਕੀ ਕਰੂਗਾ ਜੀ ਹਾਂਜੀ,
ਚਲੋ ਵਧੀਆ ਜੀ, ਪੜ੍ਹ ਲੂਗਾ ਜੇ ਤਾਂ ਕੁਛ ਬਣ ਜੂਗਾ।
ਹਾਂਜੀ-ਹਾਂਜੀ,
ਚਲੋ ਵਧੀਆ ਗੱਲ ਆਈਏ ਆਪਦਾ ਧਿਆਨ ਰੱਖੂਗਾ ਬੱਚਾ,
ਹਾਂਜੀ-ਹਾਂਜੀ, ਹੋਰ ਆਪਣਾ ਬੇਟਾ ਜੀ,
ਆਪਣਾ ਬੇਟਾ ਹੋ ਠੀਕ ਠਾਕ ਜੀ ਵਧੀਆ।
ਵਧੀਆ ਠੀਕ ਆ ਜੀ ਹੁਣ ਪਹਿਲਾਂ ਨਾਲੋ,
ਜੀ ਹਾਂ ਹੁਣ ਠੀਕ ਆ ਜੀ ਵਧੀਆ। ਪਹਿਲਾਂ ਨਾਲੋਂ ਹਾਂ ਚਲਿਆ ਗਿਆ ਜੀ ਉਹੋ, ਚੱਲੇ ਨੂੰ ਕੱਲ ਦਾ ਚੱਲਿਆ ਜੀ ਉਹ, ਹਾਂ ਕੱਲ ਦਾ, ਦਿਨ ਲੱਗ ਗਿਆ ਜੀ ਅੱਜ ਦਾ ਦਿਨ,
ਅੱਛਾ ਜੀ,
ਕੱਲ ਨੂੰ ਤਿੰਨ ਦਿਨਾਂ ਦਾ ਰਾਹ ਹੈ ਜੀ ਉਹ ਤਿੰਨ ਦਿਨਾਂ ਚ ਪਹੁੰਚੂਗਾ।
ਅਸ ਤਿੰਨ ਦਿਨਾਂ ਵਿੱਚ ਪਹੁੰ
ਹਾਂਜੀ ਹਾਂ,
ਚਲੋ ਬੱਚੇ ਨੂੰ ਵਧੀਆ ਹਾਂਜੀ,
ਜੀ ਉਹ ਰੁਕ ਕੇ ਜਾਂਦਾ ਨਾ ਜੀ ਫਿਰ,
ਅੱਛਾ ਜੀ,
ਜੀ, ਉਹ ਦਿਨੇ-ਦਿਨੇ, ਚੱਲਦਾ ਹੈ ਤੇ ਰਾਤ ਜਦ ਇਥੇ ਸ਼ਾਮ ਹੋ ਜਾਂਦੀ ਹੈ।
ਅੱਛਾ ਜੀ,
ਉੱਥੋਂ ਰੁਕ ਜਾਂਦਾ ਜੀ ਉਹ
ਉਹ ਫੇਰ ਜਾਂਦਾ ਕਾਸਤੇ ਐ?
ਗੱਡੀ ਤੇ ਜੇ ਗੱਡੀ ਆਉਗੀ ਆਪਦੀ
ਅੱਛਾ ਉਹਨੇ ਆਪਦੀ ਗੱਡੀ ਲੈ ਲੀ ਕਿ
ਦੀ ਗੱਡੀ ਲੈ ਲਈ ਉਹਨੇ
ਠੀਕ ਆ ਜੀ ਠੀਕ ਆ ਵਧੀਆ ਵਧੀਆ।
ਪੈ ਗਿਆ ਸੀ, ਨਾ ਜੀ ਨਹੀਂ ਤਾਂ ਫਿਰ ਜਹਾਜ਼ ਦੀ ਟਿਕਟ ਕਰਾਉਣੀ ਪੈਣੀ ਸੀ।
ਅੱਛਾ ਜੀ।
ਹਾਂ ਜੀ। ਫਿਰ ਉਧਰ ਗੱਡੀਆਂ ਮਹਿੰਗੀਆਂ ਨੇ ਜੀ। ਇੱਧਰ ਗੱਡੀਆਂ ਸਸਤੀਆਂ ਤੇ ਆ ਜੀ।
ਚਲੋ-ਚਲੋ, ਪ੍ਰਮਾਤਮਾ ਰੱਖਾ ਜੀ ਸਭ ਦਾ
ਹਾਂ ਜੀ ਹਾਂ ਤੇ ਹੁਣ ਉਹ ਕੱਲ ਨੂੰ ਪਹੁੰਚੂਗਾ ਜੀ ਕਿਤੇ ਸ਼ਾਮ ਨੂੰ
ਅੱਛਾ ਜੀ।
ਹਾਂਜੀ
ਚਲੋ ਜਦੋਂ ਪਹੁੰਚ ਕੇ ਦੱਸਿਓ ਜੀ।
ਨਾ ਕੋਈ ਗੱਲ ਨੀ ਦੱਸ ਦਾਂਗੇ।
ਹਾਂਜੀ-ਹਾਂਜੀ, ਚਲੋ ਪਰਮਾਤਮਾ ਵਧੀਆ ਬੱਚੇ ਦਾ ਟੈਮ ਲਿਆਵੇ।
ਹਾਂਜੀ ਹਾਂ ਇਹ
ਹੂੰ
ਬੱਚੇ ਘਰ ਬਾਹਰ ਸੱਟ ਕੇ ਵੀ ਗਏ ਨੇ
ਹਾਂਜੀ ਹਾਂਜੀ, ਚਲੋ। ਪਰਮਾਤਮਾ ਆਪੇ ਰੱਖੂ ਗਾ ਜੀ ਹਾਂਜੀ।
ਵੀ ਕਰਦਾ ਬੱਚਾ
ਹਾਂਜੀ ਹਾਂਜੀ।
ਹ ਕੱਲ ਫੋਨ ਕਰਿਆ ਜੀ ਕਰਿਆ ਤੇ ਅਸੀਂ ਨੇ ਜੀ ਅੱਜ ਤਾ ਨਹੀਂ ਕਰਿਆ ਹੈਗਾ।
ਅੱਛਾ ਜੀ,
ਬੱਚਾ ਹੁਣ ਹਨੇਰਾ ਹੋ ਜਾਂਦਾ ਉੱਠ ਕੇ ਕੰਮ ਕਰਨ ਤੇ ਉੱਥੇ ਚਲਿਆ ਗਿਆ ਨਾ ਰਸਤੇ ਦੇ ਵਿੱਚ
ਚਲੋ ਉਹਨੂੰ ਇੱਕ ਵਾਰ ਏਦਾਂ ਕ ਦ ਜਦੋਂ ਚਲਿਆ ਗਿਆ ਸਾਨੂੰ ਮਾੜਾ ਕੇ ਫੋਨ ਕਰਦੀ।
ਹਾਂਜੀ ਇਹ ਤਾਂ ਮੈਸੇਜ ਕਰਦਾਂਗੇ ਜੀ ਅਸੀਂ ਸਵੇਰੇ ਕਰਾਂਗੇ।
ਅੱਛਾ ਜੀ।
ਗਿਆ ਮੈਸਜ ਕਰਦੀ ਸਾਨੂੰ
ਹਾਂਜੀ ਹਾਂ ਠੀਕ ਹੈ ਜੀ।
ਉਹ ਅਸੀਂ ਕੱਲ ਪੁੱਛਿਆ ਤੀਜੀ ਕਹਿੰਦਾ ਕੋਈ ਦਿੱਕਤ ਨ ਕਹਿੰਦਾ ਵੀ ਮੈਂ ਦਿਨੇ ਦਿਨੇ ਚਲਾਉਣਾ
ਅੱਛਿਆ ਜੀ ਅੱਛਿਆ ਜੀ,
ਉਥੋਂ ਸਾਰਾ ਥੋੜਾ ਜਿਹਾ ਸ਼ਾਮ ਹੋ ਜਾਂਦਾ ਵੀ ਮੈਂ ਰੁਕ ਜਾਂਦਾ।
ਫੇਿਰ ਉਹ ਰਹਿੰਦਾ ਕਿਸੇ ਗੁਰਦਗਰਦ ਬਾਰੇ ਅਜੀੀਕ ਵੀ
ਹੋਟਲ ਤੇ ਰਹਿੰਦਾ ਜੀ ਉਹ
ਅਛ ਅਸਿਆ
ਤੇ ਹੋਟਲ ਨਾਲ ਹੋ ਟਾਂ ਵਾਲੇ ਖਾਣਾ ਵੀ ਦਿੰਦੇ ਨੇ ਨਾਣ ਨੂੰ ਪਾਣੀ ਧਣੀ ਕਮਰਾ ਵੀ ਦਿੰਦੇ ਨੇ
ਸਹੀ ਫਿਰ ਠੀਕ ਹੈ ਚੱਲ ਵਧੀਆ ਗੱਲ ਆ ਜੀ ਆਪਣੇ ਬੱਚੇ ਦਾ ਧਿਆਨ ਰੱਖਦੇ ਨੇ
ਰੁੱਖ ਇਕੱਲੇ ਕਰਕੇ ਨਾ ਫਿਰ ਰਾਤ ਤਨੂੰ ਚੱਲਦਾ ਨੀ ਜੀ ਕੁ ਵਸ ਵੀ ਟੈਮ ਲੱਗ ਜਊ ਹੋਊਗਾ ਜੀ ਫੇਿਰ
ਚਲਾ ਹੀ ਹੋ ਵੀ ਰਾਤ ਨੂੰ ਬੱਚਾ ਆਪਦੀ ਨੀ ਪੂਰੀ ਕਰਲਾਾਂ ਦਾ ਦਿਨ ਚੱਲੀ ਜਾਂਦਾ
ਟਾਈਮ ਨਾਲੇ ਰੁਕ
ਹਾਂਜੀ ਹਾਂਜੀ ਜੇ ਬੱਚਾ ਰਾਤ ਨੂੰ ਵੀ ਚੱਲੀ ਜਾਵੇ ਜੀ ਫੇਿਰ ਨੀਂਦ ਚ ਬੱਚਾ ਉਹ ਹੋ ਜਾਂਦਾ ਨੀਂਦ ਵੀ ਜ਼ਰੂਰੀ ਆ ਜੀ
ਚੱਲ ਫੇਰ ਤਾਂ ਕੋਈ ਗੱਲ ਨੀ
ਚੱਲ ਫੇਿਰ ਬਾਰੀ ਵੱਟੇ ਚਲਾ ਲਾ ਦੇ ਰਹੀ ਜੀ ਇੱਕ ਸੌ ਜਾਂਦਾ ਇੱਕ ਚਲਾ ਲਾਉਂਦਾ
ਜੀ ਹ
ਕੱਲੇ ਨੂੰ ਤਾਂੋਖਾ ਹੋ ਜਾਂਦਾ ਜੀ ਹਾਂਜੀ
ਹੋਰ ਜੀ ਕੀ ਕਰਦੇ ਨੇ ਉਹਦੇਨ
ਹੋਰ ਗੁੜੀਆਂ
ਹਾਂਜੀ ਠੀਕ ਠਾਕ ਵੀ ਵਧੀਆ
ਚਲਾ ਦੀਆਂ ਨਹੀਂ ਆ
ਹਾਂ ਹੋਰ ਆਪਣੀ ਮਾਤਾ ਜੀ ਠੀਕ ਰਹਿੰਦੇ ਨੇ ਜੀ
ਹਾਂਜੀ ਹਾਂਜੀ ਵਧੀਆ ਹੋਰ ਤੁਸੀਂ ਠੀਕ ਰਹਿੰਦੇ ਜੀ
ਵਧੀਆ ਹੋਰ ਆਪਣੇ ਬੱਚੇ ਕੋ ੱਟੀਆਂ ਕੱਟਣ ਨੀ ਆਏ ਜੀ
ਬਸ ਗਰਮੀ ਕਰਕੇ ਕੇ ਨਹੀਂ ਆਏ ਜੀ ਵੀ ਚੱਲ ਨਾਲ ਇੱਕ ਖੇਤ ਦਾ ਕੰਮ ਰਹਿੰਦਾ ਜੀ ਤਾਂ ਨਹੀਂ ਆਏ ਹੈ। ਹਾਂਜੀ।
ਕਨੀ ਜ਼ਿਆਦਾ ਉਦੀ ਹੈ।
ਬਸ ਕੁਸੇ ਨੇ ਐਤਕੀ ਕਹੀ ਨੀ ਜੀ ਥੋਹਾਨੂੰ ਪਤਾ ਤਾਂ ਹੀ ਆ ਗਰਮੀ ਜਿਆਦਾ ਹੈਗੀ।
ਹਾਂਜੀ ਹਾਂ ਹਾਂਜੀ ਹਾਂ ਇਹ ਤਾਂ ਹੈ ਗਰਮੀ ਦੇ ਵਿੱਚ ਵੀ ਬਹੁਤ ਔਖਾ ਜੀ ਗਰਮੀ ਕੱਲ ਦੀ ਫੇਰ ਜਿਆਦਾ ਹੋਊਗੀ।
ਹਾਂ ਕੱਲ੍ਹ ਦੀ ਬਹੁਤ ਕਰਨੀ ਆ ਜੀ।
ਕੱਲ ਦੀ ਬਹੁਤ ਜਿਆਦਾ ਗਰਮੀ ਹੋ ਗਈ।
ਹਾਂਜੀ।
ਕੱਲ ਨੂੰ ਸ਼ਾਮ ਨੂੰ ਤਾਂ ਹੋ ਗਈ ਤੀ ਜੀ ਠੰਡ ਜੀ ਹਜੇ।
ਹਾਂ ਸਵੇਰੇ ਵੀ ਠੰਡ ਸੀਗੀ ਜੀ
ਹਾਂ ਸਵੇਰੇ ਦੇ ਮੌਸਮ ਠੀਕ ਸੀ ਹੁਣ ਦਸ ਕੁ ਵਜੇ ਤਾਂ ਫੇਰ ਵੀ ਗਰਮੀ ਹੋ ਗਈ।
ਹਾਂ ਫੇਰ ਬਹੁ ਗਰਮੀ ਹੋ ਗਈ ਸੀ।
ਗਰਮੀ ਹੋਈ ਸੀ।
ਹੂੰ
ਹੋਰ ਜੀ ਕੀ ਬਣਾਣੇ ਹੁੰਦੇ ਸਰੀ ਜੀ ਵੈਸੇ ਖਾਣਾ ਪਕਾਣਾ
ਤੇ ਖਾਣਾ ਖਾ ਲਿਆਈ।
ਖਾ ਲਿਆ।
ਅੱਛਾ। ਹੋਰ ਮਝਾਂ ਮੁੱਝਾਂ ਹੋਣਗੀਆਂ ਆਪਣੇ
ਜੀ ਮਜ਼ਾਂ ਹੈਗੀਆਂ ਨੇ ਜੀ। ਨਮੇੜਤਾ ਜੀ ਮੱਝਾਂ ਦਾ ਹਲ ਜੀ
ਠੀਕ ਹੈ ਜੀ ਉਹ ਸੂਨ ਵਾਲੀਆਂ ਨੇ ਜੀ ਇੱਕ ਦੁੱਧ ਦਿੰਦੀਆਂ ਨੇ।
ਉਹ ਸੋਣ ਵਾਲੇ ਹੈ ਜੀ ਮੱਝ ਤਾਂ ਆਪਣੀ
ਅੱੱਛਾ ਆ ਜੀ
ਵੀ ਤਾਰਖੇ ਦੋ ਚਾਰ ਦਿਨ ਹੀ ਲਉ।
ਅੱਛਾ ਜੀ ਪੂਰਾ ਲਾਗਾ ਜੀ।
ਆਏ,
ਪੂਰਾ ਲੱਗ ਗਿਆ ਜੀ,
ਨਾ ਲੱਗਣਾ ਏ ਜੀ ਹਜੇ ਲੱਗਿਆ ਨੀ,
ਅੱਛਿਆ ਜੀ, ਚਲੋ ਕੋਈ ਨਾ,
ਪੂਰਾ ਪੱਚੀ ਤਰੀਕ ਤੋਂ,
ਅੱਛਾ ਜੀ,
ਜੀ
ਠੀਕ ਹੈ ਜੀ ਠੀਕ ਹੈ,
ਫੇਰ ਦੇਖੋ ਜੀ ਕਿੰਨਾ ਕਿ ਕੁਛ ਗਰਮੀ ਜਿਆਦਾ ਜੀ,
ਗਰਮੀ ਬਹੁਤ ਜ਼ਿਆਦਾ ਪੈਂਦੀ ਹੈ ਜੀ ਪਸੂਆਂ ਨੂੰ ਕੀ ਵਿਚਾਰਿਆਂ ਨੂੰ,
ਕਿ ਦੋਸੌ,
ਹਾਂਜੀ,
ਤੇ ਰਾਤ ਨੂੰ ਏਸੀ ਚੱਲ ਪੇਦੇ ਨੇ ਫਿਰ ਪੱਖੇ ਵੀ ਘੱਟ ਚੱਲਦੇ ਨੇ ਜੀ,
ਅੱਛਿਆ ਜੀ, ਆਪਾਂ ਨੂੰ ਵਸ ਇਹਨਾਂ ਏਸੀਆਂ ਚ ਨ ਪਤਾ ਲੱਗਦਾ ਜੀ। ਤੇ ਹੁਣ ਤਾਂ ਗਰਮੀ ਬਹੁਤ ਜ਼ਿਆਦਾ ਡੰਗਰਾਂ ਦਾ ਬਹੁਤ ਜ਼ਿਆਦਾ ਔਖਾ ਹੋਇਆ ਪਿਆ ਜੀ।
ਹੋਰ ਜੀ, ਅੇ ਵਧੀਆ ਜੀ ਤੇੇ ਹਾਂ, ਬਸ ਵੀ ਵਧੀਆ ਜੀ ਠੀਕ-ਠਾਕ,
ਅੱਛਾ,
ਹੋਰ ਹੁਣ ਇਹ ਸਾਡੇ, ਘਰ ਦੇ ਦਵਾਈ ਖਾਂਦੇ ਨੇ ਕੇ ਹਟਗੇ ਜੀ।
ਇਹ ਹਟ ਗਏ ਜੀ ਹੁਣ ਤਾਂ ਇਹਨਾਂ ਨੂੰ ਥੋੜਾ ਜਾ ਚਿਰ ਈ ਮਹੀਨਾ ਕੀ ਖਾਧੇ ਜੀ ਇਹਨਾਂ ਨੇ ਹਾਂਜੀ,
ਉਹ ਕਹਿੰਦੇ ਦਵਾਈ ਛੱਡਣੀ ਨੀ ਚਾਹੀਦੀ ਜਿਹੜੀ ਆ ਆਪਾਂ ਖਾਣ ਲੱਗਗੇ ਵੀ ਚਾਹੇ ਇੱਕ ਗੋਲੀ ਲਵਾ ਲਈਏ।
ਨਹੀਂ ਜੀ ਪਹਿਲਾਂ ਵੀ ਡਾਕਟਰ ਨੇ ਆਖਤਾ ਸੀ ਇਹਨੂੰ ਕਹਿੰਦੇ ਵੀ ਜਦੋਂ ਕੋਈ ਤਕਲੀਫ਼ ਨੀ ਹੁੰਦੀ ਵੀ ਬੰਦ ਕਰਦਿਆਂ ਕਰੋ ਜੀ।
ਹਾਂ ਵੀ ਚਲੋ ਆਪਾਂ, ਹਾਂਜੀ,
ਠੀਕ ਹੈ ਜੀ,
ਓਕੇ ਜੀ,
ਠੀਕ ਹੈ,